ਹੈਲੋ
ਹੈਲੋ
ਹੈਲੋ ਹਾਂਜੀ, ਸਸ੍ਰੀ ਕਾਲ।
ਸਸ੍ਰੀ ਕਾਲ ਜੀ।
ਹਾਂਜੀ, ਆੱਜ ਦਾ ਟੋਪਿਕ ਜੇ
ਹੂੰ, ਹੂੰ ਫੈਸਟੀਵਲ ਕਾਰ ਲੈਂਦੇ ਤੇਹਾਰ।
ਠੀਕ ਐ ਜੀ।
ਹੂੰ, ਹੂੰ, ਹੂੰ।
ਹਾਂਜੀ।
ਹਾਂਜੀ, ਦੱਸੋ ਫੇਰ ਤੂਸੀ ਤੇਓਹਾਰਾਂ ਬਾਰੇ?
ਹਾਂਜੀ, ਤੂਸੀਂ ਸਬ ਤਿਉਹਾਰ ਮਨਾਈ ਦੇ ਆ ਜੀ। ਹਾਂਜੀ, ਵਸਾਖੀ, ਦੁਸੈਰਾ ਦਿਵਾਲੀ, ਰੱਖੜੀ ਹਾਂਜੀ, ਗੁਰ ਪੂਰਬ ਸਬ ਕੁਛ ਮਨਾਈ ਦਾ ਤੁਸੀਂ ਦੱਸੋ? ਕੀ ਕੇੜਾ ਤੇਹਾਰ ਵਦੀਆ ਤਰ੍ਹਾਂ ਮਨਾਂਦੇ ਆ।
ਹਾਂਜੀ, ਏਥੇ ਤਾਂ ਨਾ ਸਾਡੇ ਥੋਨੂੰ ਪਤਾ ਈ ਆ ਸਟਾਟੀਂਗ ਚ ਜਿਦਾਂ ਮਤਲਬ ਲੋੜੀ ਵਗੈਰਾ ਆ ਜਾਂਦੀ ਆ ਹਨਾ। ਹਾਂ, ਲੋੜੀ ਆਂਦੀ ਐ। ਹਾਂਜੀ, ਲੋੜੀ ਤੇ ਮਤਲਬ ਚਲੋ ਆਪਾਂ ਜਿੱਦਾ ਕਪਲ ਨਵੀਂ ਮੈਰਜ ਹੋਈ ਹੋਵੇ ਕਿਸੇ ਦੀ ਜਾਂ ਮਤਲਬ ਜਦੋਂ ਵੀ ਚਾਏ ਬੇਟੀ ਹੋਈ ਹੋਵੇ ਨਾ ਫੇਰ ਆਪਾਂ ਲੋਹੜੀ ਸੈਲੀਬ੍ਰੇਟ ਕਰਦੇ ਆਂ। ਜਾਂ ਚਲੋ ਓਦਾਂ ਵੀ ਖੁਸ਼ੀ ਨਾਲ ਵੀ ਨਾ, ਸੈਲੀਬ੍ਰੇਸ਼ਨ ਹੁੰਦੀ ਐ ਲੋਹੜੀ ਦੀ, ਫੇਰ ਏਦੀ ਹਰ ਮ੍ਹੀਨੇ, ਮ੍ਹੀਨੇ ਬਾਦ ਕੋਈ ਨਾ ਕੋਈ ਤੇਹਾਰ ਆਏਆ ਰੈਂਦਾ ਹੋਲੀ ਲਗਾ ਲੋ ਜਿੱਦਾਂ ਹੋਲੀ ਜਿੱਦਾਂ ਲਗਾ ਲੋ ਰੰਗਾਂ ਦਾ ਤੇਹਾਰ ਐ, ਇੱਕ ਦੂਸਰੇ ਨੂੰ ਜਿੱਦਾਂ ਮਤਲਬ ਭਗਵਾਨ ਜੀ ਨੂੰ ਆਪਾਂ ਰੰਗ ਲਗਾਂਦੇ ਆਂ ਹਨਾ, ਤੇ ਫੇਰ ਇੱਕ ਦੂਸਰੇ ਨੂੰ ਆਪਨੇ ਫੈਮਲੀ ਵਿੱਚ ਅਸੀਂ ਇੱਕ ਦੂਸਰੇ ਨੂੰ ਰੰਗ ਲਗਾਂਦੇ ਆਏ ਤੇਹਾਰ ਆ ਹੋਲੀ ਬੱਚੇ ਵੀ ਕਾਫੀ ਸਕੂਲ ਵਿੱਚ ਮਤਲਬ, ਜਾਂਦੇ ਨੇ ਤੇਹਾਰ ਮਨਾਂਦੇ ਏ ਵਾਲਾ। ਫੇਰ ਵਸਾਖੀ ਲਗਾਲੋ ਮਤਲਬ ਕਾਫੀ ਤੇਹਾਰ ਆ ਏਦਾਂ ਦੇ ਦੀਵਾਲੀ ਹੋ ਗੀ, ਦੂਸੇ਼ਰਾ ਹੋ ਗੇਆ, ਰੱਖੜੀ ਹੋ ਗੀ ਹਨਾ। ਹਾਂ ਕਾਫੀ ਤੇਹਾਰ ਆ ਹਾਂਜੀ, ਆਪਨੀ ਮਤਲਬ ਫੈਮਲੀ ਨੂੰ ਇੱਕ ਦੂਸਰੇ ਨਾਲ ਜੋੜ ਕੇ ਰੱਖਦੇ ਨੇ ਤੇਹਾਰ। ਓਦਾਂ ਤੇ ਅਸੀਂ ਨਈ ਇੱਕ, ਦੂਸਰੇ ਨੂੰ ਮਿਲ ਸਾਕਦੇ ਯਾ ਹਨਾ ਕਿਸੇ ਵੇਲੇ ਟਾਈਮ ਨਈ ਹੁੰਦਾ ਹਾਂਜੀ ਹਾਂਜੀ-ਹਾਂਜੀ ਫੈਮਲੀ ਚ ਫੇਰ ਆਪਾਂ ਚਲੋ ਕੱਠੇ ਹੋ ਜਾਂਨੇ ਆਂ ਯਾ ਮੈਰੇਜ ਵਗੈਰਾ ਹੋਵੇ ਨਾ, ਓਦੋਂ ਆਪਾਂ ਕੱਠੇ ਹੋ ਜਾਂਨੇ ਆ। ਦੁੱਖ-ਸੁੱਖ ਚ ਚਲੋ ਚੱਲਦਾ ਰੈਂਦਾ ਏ, ਏਨਾਂ ਵਿੱਚ ਆਪਾਂ ਕੱਠੇ ਹੁੰਦੇ ਆ ਤੇਹਾਰਾਂ ਦਾ ਵੀ ਇੱਕ ਮਤਲਬ ਅਪਨਾ ਹੀ, ਮਤਲਬ ਮਜ਼ਾ ਐ ਜੋ ਆਪਨੇ ਪਰਵਾਰ ਨਾਲ਼ ਆਪਾਂ ਤੇਹਾਰ ਮਨਾਂਨੇ ਆ ਓਦੇ ਵਿੱਚ ਵੱਖਰੀ ਇੱਕ ਖੁਸ਼ੀ ਹੁੰਦੀ ਐ।
ਹਾਂਜੀ।
ਹਾਂਜੀ, ਪਰਵਾਰ ਨੂੰ ਜੋੜ ਕੇ ਰੱਖਦੇ ਆ ਇੱਕ ਦੂਸਰੇ ਨੂੰ ਏਨੀ ਐਕਸਾਈਟਮੈਂਟ ਹੁੰਦੀ ਆ, ਆਪਾਂ ਇੱਕ ਦੂਸਰੇ ਮਿਲਨਾ ਵਾ ਗਿਫਟ ਦੇਣੇ ਆ। ਯਾ ਕੁੱਛ ਹਣਾ ਏਦਾਂ ਦਾ, ਮਲਬ ਕਾਫੀ ਅੱਛਾ ਲੱਗਦਾ ਓਦੋ।
ਹਾਂਜੀ ਹੁਣ ਜੀ ਮੇਰਾ ਰੱਖੜੀ ਆ ਰਹੀ ਹੈ ਹੈਾ ਹੁਣ ਰੱਖੜੀ ਦੇ ਸਾਰੇ ਇਕੱਠੇ ਹੋਣਗੇ ਸਾਰੇ ਹੈ ਨਾ ਸਾਰੇ ਭੈਣਾਂ ਭਰਾ ਸਾਰੇ ਇੱਕ ਜਗ੍ਹਾ ਰਲ ਮਿਲ ਕੇ
ਹਮ
ਵਧੀਆ ਇੰਜੋਏ ਕਰਨਾ ਖਾਣਾ ਪੀਣਾ ਸਭ ਕੁਛ
ਬ ਸਾਰਿਆਂ ਨੂੰ ਵੇਟ ਰਹਿੰਦੀ ਹੈ ਮਤਲਬ ਭਰਜਾਈਆਂ ਨੂੰ ਵੇਟ ਰਹਿੰਦੀ ਸੱਟੀਆਂ ਵਾਲੀਆਂ ਦਕਾਨਾਂ ਆਉਣਗੀਆਂ ਤੇ ਸਾਡੀਆਂ ਭਰਜਾਈਆਂ ਨੂੰ ਕਹਾਂ ਵੀਰ ਰਹਿੰਦੀ ਆ ਉਹ ਆਉਣਗੇ ਖਾਣਾ ਵਗੈਰਾ ਬਣਾਉਣਾ ਵਾ ਤਿਆਰੀ ਕਰਨੀ ਆ ਉਹਨਾਂ ਨੇ ਆਉਣਾਗੇ ਫਿੱਦਾਂ ਹਨਾ
ਹਾਂਜੀ
ਐਕਸਾਈਟਮੈਂਟ ਵੀ ਹੁੰਦੀ ਹੈ ਹੈ। ਤਿਉਹਾਰ ਦੀ ਟੈਂਸ਼ਨ ਵੀ ਹੁੰਦੀ ਹ ਤੇ ਐਕਸਾਈਟਮੈਂਟ ਵੀ ਹੁੰਦੀ ਕੀ ਦੇਣਾ ਕੀ ਕਰਨਾ ਕੀ ਕੁੱਛ ਨਾ ਮੈਂਲਤਲ ਚਲੋ ਅੱਛਾ ਲੱਗਦਾ ਜੋ ਵੀ ਚਲੋ ਜਿੰਨਾ ਕਿਸੇ ਕੋਲ ਹੁੰਦਾ ਵਾ ਹਰ ਕੋਈ ਕਰਦਾ ਵਾ ਨਾ
ਹਾਂਜੀ ਹਾਂਜੀ ਨਹੀਂ ਨਾਲੇ ਕੁੜੀਆਂ ਨੂੰ ਵੀ ਹੁੰ ਵੀ ਹਾਂ ਵੀ ਅਸੀਂ ਜਾਣਾ ਹੈਏ ਹੁਣ ਅਸੀਂ ਆਹ ਇੱਦਾਂ ਕਰਾਂਗੇ ਉਹ ਕਰਾਂਗੇ ਹਨਾ ਰਲ ਮਿਲ ਕੇ ਤੇ ਬਹਿਣ ਖਲੋਣ ਦਾ ਬੜਾ ਪਿਆਰ ਨਾ ਕੋਈ ਗੱਲ ਕਰੇ ਜਾਂ ਕੁੱਛੇ ਕੁੜੀਆਂ ਨੂੰ ਵੀ ਹੁੰਦਾ ਵੀ ਭਰਾਵਾਂ ਨੂੰ ਆਪਣਣ ਭੈਣਾਂ ਨੇ ਰੱਖੜੀ ਬੰਨਣ ਜਾਣਾ ਜਾਂ ਕੁਛ ਅਸੀਂ ਪੰਜ ਭਰਾ ਦੋ ਭੈਣਾਂ ਵਾਂ ਨਾ ਜੀ ਰੱਖੜੀ ਵਾਲੇ ਦਿਨ ਸਾਰੇ ਅ ਇੱਥੇ ਇਕੱਠੇ ਹੋਈਦਾ ਰਲ ਮਿਲ ਕੇ
ਹ
ਅਤੇ ਸਾਰਿਆਂ ਨੇ ਇੱਕ ਦੂਜੇ ਨੂੰ ਰੱਖੜੀ ਬੰਨਣੀ ਬੱਚਿਆਂ ਨੇ ਵੀ ਵੱਡਿਆਂ ਨੇ ਵੀ ਸਾਰਿਆਂ ਨੇ ਹਾਂਜੀ ਸਾਰਿਆਂ ਨੇ ਇੱਕ ਦੂਜੇ ਵਾਸਤੇ ਗਿਫਟ ਲੈ ਕੇ ਆਉਣੇ ਹੈ
ਹਾਂਜੀ
ਅਸੀਂ ਇੱਕ ਜਗ੍ਹਾ ਹੀ ਖਾਣਾ ਬਣਾਣਾ ਸਾਰਿਆਂ ਨੇ ਰਲ ਮਿਲ ਕੇ ਖਾਣਾ ਖਾਣਾ ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਮਜ਼ਾ ਆਉਂਦਾ ਹੈਏ ਵਧੀਆ ਲੱਗਦਾ ਹਰ ਇੱਕ ਨੂੰ ਫੇਿਰ ਕਾਹਲੀ ਵੀ ਹੁੰਦੀ ਹੈ ਤੇ ਹੁਣ ਮੈਂ ਵੀ ਜਲਦੀ ਜਲਦੀ ਆਪਣੇ ਘਰ ਜਾਵਾਂ ਮੇਰੇ ਗੈਸਟ ਆਣੇ ਆ ਮੇਰੇ ਦੇ ਘਰ ਆਉਣਾ ਰੱਖੜੀ ਵੀ ਨਨਾਨੀਆਂ ਨਨਾਨਾ ਜਾਂ ਕੁਛ ਹੈ ਨਾ ਕੁੜੀਆਂ ਨੇ ਆਉਣਾ ਏ ਫੇਿਰ ਉਹਨਾਂ ਨੂੰ ਵੀ ਕਾਹਲੀ ਕੁੜੀਆਂ ਸਾਡੀਆਂ ਨੂੰ ਵੀ ਹੁੰਦੀ ਕਾਹਲੀ ਵੀ ਅਸੀਂ ਵੀ ਆਪਣੇਰ ਟਾਈਮ ਨਾਲ ਜਾਈਏ ਸਾਡੀਆਂ ਭੈਣਾਂ ਆਉਂੀਆਂ ਨ ਉਹ ਨੂੰ ਰੱਖੜੀ ਬੰਨਣੀ ਆ ਬਚ ਕੇ ਬਣਾਉਣਾ ਹੈਏ ਕੁਛ
ਬਣਾਣੀ ਹਜੀ ਹਾਂਜੀ ਬਾਕੀ ਕਈ ਹਾਂਜੀ ਇਹ ਸਿਸਟ ਹੈ ਤੇ ਇੱਦਾਂ ਚੱਲਦਾ ਰਹਿੰਦਾ ਕਈ ਸਿਸਟਮ ਮਤਲਬ ਪਹਿਲਾਂ ਹੀ ਆ ਜਾਂਦੀਆਂ ਨੇ ਕਈ ਰੱਖੜੀ ਵਾਲੇ ਦਿਨ ਹੀ ਜਾਂਦੇ ਆ ਹਾਂਜੀ ਕਈ ਅੱਗੇ ਪਿੱਛੇ ਅੱਗੇ ਪਿੱਛੇ ਚੱਲਦਾ ਰਹਿੰਦਾ ਸਿਸਟਮ ਨਾ ਵਧੀਆ ਲੱਗਦਾ ਵਾ ਨਾ ਮਤਲਬ ਚਲੋ ਤਿਆਰੀ ਕਰਨੀ ਦੀ ਹੁੰ ਹਾਂਜੀਾਂ
ਵੀ ਹਾਂ ਵੀ ਅਸੀਂ ਤਿਆਰੀ ਕਰਨੀ ਹੈ ਕੋਈ ਆਇਆ ਹੈ ਕੁਛ ਬਣਾਉਣਾ ਹੈ ਵੀ ਸਪੈਸ਼ਲ ਕੁਛ ਬਣਾਈਏ ਨਾ ਜੋ
ਹਾਂ ਹਾਂਜੀ ਕਿਹੜਾ ਨਿਕਲ ਹੁੰਦਾ ਮੈਂ ਕੋਈ ਕਿਸੇ ਗੱਲ ਨ ਇੰਨਾ ਟਾਈਮ ਨ ਨਹੀਂ ਬ ਕਰ ਲਾਈਫ ਚ ਬਿਜ਼ੀ ਕੋਨਾ ਟਾਈਮ ਨੀ ਹੁੰਦਾ ਵੀ ਦੋ ਦੋ ਕਿ ਬਹਿ ਕੇ ਆਵੇ ਜਾਂ ਮਤਲਬ ਜਾ ਕੇ ਆਵੇ ਜਾਂ ਕਿੱਦਾਂ ਨਾ ਇਹੀ ਤਾਂ ਦਿਨ ਹੁੰਦੇ ਆ ਚਲੋ ਜਦੋਂ ਆਪਾਂ ਪਰਿਵਾਰ ਸਾਰਾ ਇਕੱਠਾ ਹੁੰ
ਹਾਂਜੀ ਭਰਾਵਾਂ ਨੂੰ ਵੀ ਚਾਅ ਹੁੰਦਾ ਵੀ ਸਾਡੀਆਂ ਭੈਣਾਂ ਆਈਆਂ ਨੇ ਹੈਨਾ ਹਮ ਫਿਰ ਉਹਨਾਂ ਵਾਸਤੇ ਗਿਫਟ ਦੀ ਟੈਂਸ਼ਨ ਹੁੰਦੀ ਵੀ ਗਿਫਟ ਲਿਆਉਣਾ ਹੈ ਜਾਂ ਕਰਨਾ ਹੈ ਇਹ ਵੀ ਪੁੱਛਦੇ ਰਹੀਦਾ ਦੱਸੋ ਤੇ ਸੂਟ ਲੈਣਾ ਜਾਂ ਕੀ ਲਿਆਣਾ।
ਜ ਜ ਹਾਂਜੀ ਮ ਤਾਂ ਚਲੋ ਸਿਸਟਮ ਹੁੰਦੀਆਂ ਵਾ ਚਲੋ ਆਪਣੇ। ਭੈਣ ਭਰਾਵਾਂ ਨਾਲ ਜਦੋਂ ਖੁੱਲੇ ਹੁੰਦੇ ਆ ਨਾ ਦੱਸ ਦਿੰਦੇ ਆ ਅੱਜ ਮੈਂ ਕਿ ਲੈਣਾ। ਵਾਰ ਮੈਂ ਇਹ ਲੈਣਾ ਜੇ ਉਹ ਲੈਣਾ ਕਈ ਦੱਸ ਦਿੰਦੇ ਕਈ। ਚਲੋ ਮਤਲਬ ਹੁੰਦੇ ਫਰੈਂਕਲੀ ਵਗੈਰਾ ਜਿਹੜਾ ਚਲੋ ਮਜ਼ਾਕ ਚ ਲਾ ਲਓ ਜਾਂ ਕੁਛ ਹਨਾ। ਕਈ ਤੇ ਮਤਲਬ ਦੱਸ ਦਿੰਦੇ ਨੇ ਤੇ ਕਈ ਚਲੋ ਸੰਗਦੇ ਰਹਿ ਜਾਂਦੇ ਵਿਚਾਰੇ ਕੀ ਦੱਸੀਏ ਕੀ ਨਾ ਦੱਸ। ਇਸ ਲਈ, ਹਾਂਜੀ, ਇਹ ਵੀ ਬੜਾ, ਨਹੀਂ ਕਹਿਣਾ ਹਾਂਜੀ। ਕਈਆਂ ਨੂੰ ਹੁੰਦਾ ਕਈ ਹੁੰਦੇ ਸਿਸਟਰ ਵਗੈਰਾ ਜਰਾ ਚਲੋ ਬਸ- ਬਸ ਹਾਂਜੀ।
ਕਰ ਦਿੰਦੇ।
ਜੋ ਦੇਦੇ, ਹਾਂਜੀ-ਹਾਂਜੀ
ਹਮ।
ਇਹ ਵੀ ਹੁਣ ਬੜਾ ਇੱਕ ਇੱਕ ਦਿਖਾਵਾ ਵਗੈਰਾ ਹੀ ਚੱਲ ਚੱਲਾ ਐ ਮੈਨੂੰ ਇਹਨਾਂ ਦੇ। ਤਾਂ ਉਹਨਾਂ ਨੇ ਤੁਸੀਂ ਮੈਨੂੰ ਉਹਤ ਤੋਂ ਵੱਧ ਦੋ ਏਦਾਂ ਕਰੋ ਓਦਾਂ ਕਰੋ ਨਾ ਇਹ ਵੀ ਇੱਕ ਮਤਲਬ ਚਲੋ ਹੈ ਤਾਂ ਹੈ ਭੈਣ ਭਰਾਵਾਂ ਦੇ। ਪਿਆਰ ਦਾ ਤਿਉਹਾਰ ਕਈ ਮਤਲਬ ਵਿੱਚ ਫੋਰਮੈਲਿਟੀਜ਼ ਵੀ ਬਹੁਤ ਜ਼ਿਆਦਾ ਆ ਚੁੱਕੀਆਂ ਨੇ ਜਿੱਦਾਂ ਹਨਾ।
ਹਾਂਜੀ- ਹਾਂਜੀ।
ਹਾਂਜੀ ਕਈ ਸਾਈਡ ਜਿੱਦਾ ਦੋ ਭਰਾ ਹੁੰਦੇ ਆ ਕਈ ਚ ਹੁੰਦਾ ਉਹਨੇ ਮੈਨੂੰ ਜਿਆਦਾ ਦਿੱਤਾ ਤੇ ਤੂੰ ਮੈਨੂੰ। ਉਹ ਘੱਟ ਦੇਣਦੇ ਤੂੰ ਵੀ ਮੈਨੂੰ ਜ਼ਿਆਦਾ ਦੇ।
ਹਾਂ ਇਹ ਸਭ ਕੁਛ ਜ਼ਿਆਦਾ ਹੈ ਹੁਣ ਇਹ ਸਭ ਕੁਛ ਜ਼ਿਆਦਾ ਹੈ ਇਸ ਤਰ੍ਹਾਂ ਜ਼ਿਆਦਾ ਹੋਣਦਾ।
ਇਹ ਬਹੁਤ ਫ਼ਰਕ ਆਉਣ ਲੱਗ ਪਿਆ ਨਾ ਹੁਣ ਕਈਆਂ ਦੇ ਮਤਲਬ ਹਰ ਕਿਸੇ ਨੇ ਚਲੋ। ਮਤਲਬ ਖਾਲੀ ਨੀ ਮੋੜਨਾ ਚਾਹੀਦਾ ਧੀਆਂ ਨੂੰ। ਭਾਂਵੇ ਥੋੜਾ ਦੋ ਜ਼ਿਆਦਾ ਦੋ ਕਰਨਾ ਜ਼ਰੂਰ ਚਾਹੀਦਾ ਇਹਨਾਂ ਨੂੰ ਕਿਉਂਕਿ ਅਗਲੀਆਂ ਇਕ ਆਸ ਨਾਲ ਆਉਂਦੀਆਂ।
ਅਸੀਂ ਸਲਾਹ ਨਾਲ ਦੇਈਦਾ ਇੱਕ ਦੂਜੇ ਦੀ ਸਲਾਹ ਨਾਲ ਵੀ ਇੱਕੋ ਜਿਹਾ ਸਾਰੇ ਨੇ ਜਿੰਨੇ। ਇਹ ਨੀ ਵੀ ਹਾਂ ਵੀ ਉਹਨੇ ਨੀ ਦੱਸਣਾ ਜਾਂ ਉਹਨੇ ਨੀ ਦੱਸਣਾ ਵੀ ਸਲਾਹ ਕਰ ਲਈ ਦੀ ਵੀ। ਕੀ ਦੇਣਾ, ਫਿਰ ਅਸੀਂ ਉਸੇ ਹਿਸਾਬ ਨਾਲ ਸਾਰਿਆ ਨੇ ਇੱਕੋ ਜਿਹਾ ਹੀ ਦੇਈਦਾ। ਉਹ ਵੀ ਇੱਕੋ ਜਿਹਾ ਲੈ ਕੇ ਆਉਂਦੀਆਂ ਨੇ, ਉਹ ਵੀ ਇੱਕੋ ਜਿਹਾ ਲੈ ਕੇ ਆਉਂਦੀਆਂ ਨੇ। ਉਹਨਾ ਨੂੰ ਵੀ ਹੁੰਦਾ ਵੀ ਅਸੀਂ ਜੋ ਇੱਕ ਭਰਾ ਘਰ ਲੈ ਕੇ ਚੱਲਿਆ ਹੈ। ਚੀਜ਼ ਹੋ ਰਹੀ ਹੈ ਹੀ ਸਾਰਿਆਂ ਘਰ ਲੈ ਕੇ ਜਾਈਏ ਹਾਂਜੀ ਬਹੁਤ ਵਧੀਆ ਲੱਗਦਾ ਏ, ਸੋਹਣਾ ਲੱਗਦਾ ਏ। ਹਾਂਜੀ ਫੇਰ ਦੀਵਾਲੀ ਤੇ ਵੇਖੋ ਦੀਵਾਲੀ ਤੇ ਕਿੰਨਾ ਆਨੰਦਵੰਦ। ਉਹਦਾ ਬਹੁਤ ਵਧੀਆ ਉਹਦਾ। ਅਸੀ ਪਹਿਲਾਂ ਗੁਰੂ ਘਰ ਜਾਂਦੇ ਆ ਉੱਥੇ ਦੀਵਾ ਜਗਾ ਕੇ ਆਉਂਦੇ ਹਾਂ ਮੋਮਬੱਤੀ ਜਗਾ ਕੇ ਆਉਂਦੇ ਆ। ਫਿਰ ਅਸੀਂ ਆਪਣੇ ਘਰ ਸਾਰੇ ਦੀਪਮਾਲਾ ਕਰੀ ਦੀ ਐ, ਸੋਹਣਾ ਲੱਗਦਾ ਫਿਰ ਮ‌ ਮਠਿਆਈ ਵਗੈਰਾ ਲਿਆ ਕੇ ਪੂਜਾ ਕਰੀ ਦੀ ਭੋਗ ਲਗਾਈ ਦਾ ਅੰਦਰ। ਹਾਂਜੀ ਇਹ ਤਾਂ ਹੁਣ ਇੱਕ ਫੈਸ਼ਨ ਹੋ ਗਿਆ ਵੀ ਕੋਈ ਵੀ ਤਿਉਹਾਰ ਹੋਵੇ। ਜਲੇਬੀਆਂ ਤੇ ਆਉਣੀਆਂ ਹੀ ਆਉਣੀਆਂ ਨੇ ਘਰ 'ਚ, ਕੋਈ ਖਾਵੇ ਚਾਹੇ ਨਾ ਖਾਵੇ।
ਹਮ ਸ਼ਗਨ ਹੋ ਜਾਂਦਾ ਨਾ ਇੱਕ ਕਿਸਮ ਦਾ ਹਾਂਜੀ ਹਾਂ ਸ਼ਗਨ ਹੀ ਲਗਾ ਲੋੋ ਹਾਂਜੀ।
ਜਲੇਬੀਆਂ ਜ਼ਰੂਰ ਆਉਣੀਆਂ ਹੀ ਆਉਣੀਆਂ ਨੇ, ਹਾਂਜੀ। ਫੇਰ ਅਸੀਂ ਵਿਸ਼ਕਰਮਾ ਡੇਅ ਆ ਜਾਂਦਾ, ਹਾਂਜੀ ਵਿਸ਼। ਵਿਸ਼ਕਰਮਾ ਡੇਅ ਆ ਜਾਂਦਾ, ਫਿਰ ਵਿਸ਼ਕਰਮਾ ਡੇਅ ਵਾਲੇ ਦਿਨ ਵੀ ਜਿਵੇਂ ਸਾਡੇ ਘਰ ਵਿਸ਼। ਹੁੰਦੀ ਟੈਕਟਰ ਵਗੈਰਾ ਏ ਹਵਾ। ਫਿਰ ਉਹਨੂੰ ਮੱਥਾ ਟੇਕਣਾ ਹੁੰਦਾ, ਧੋਣਾ ਹੁੰਦਾ ਹੈ ਉਹਨੂੰ ਮੱਥਾ ਟੇਕਣਾ, ਭੋਗ ਲਗਾਉਣਾ ਹੁੰਦਾ ਤੇ ਉੱਥੇ ਵੀ ਦੀਵਾ ਜੋਤ। ਜਗਾਉਣੀ ਹੁੰਦੀ ਹੈ, ਫੇਰ ਅਸੀਂ ਕੋਈ ਕੰਮ। ਉਹਦੇ ਨਾਲ ਕਰਨਾ ਹੁੰਦਾ, ਸਵੇਰੇ-ਸਵੇਰੇ ਵਿਸ਼। ਕਰਮਾ ਡੇ ਵਾਲੇ ਦਿਨ ਇੰਨਾ ਹੁੰਦਾ ਏ। ਹਾਂਜੀ, ਤੁਸੀਂ ਵੀ ਮਨਾਂਉਦੇ ਹੋ।
ਹਾਂਜੀ-ਹਾਂਜੀ, ਹਾਂ ਵਿਸ਼ਕਰਮਾ ਡੇਅ। ਮਤਲਬ ਕਾਫ਼ੀ ਚੀਜਾ ਮਤਲਬ ਘਰ ਦੀ ਬਾਈਕ ਵਗੈਰਾ ਲਗਾ ਲੋ ਜਾਂ ਮਤਲਬ ਐਕਟੀਵਾ ਵਗੈਰਾ ਲਗਾ ਲੋ ਗੱਡੀ ਲਗਾ ਲੋ। ਉਹ ਨਾ ਜਿੱਦਾਂ ਮਤਲਬ ਕਰਦੇ ਹਾਂ ਧੂਫ਼ ਵਗੈਰਾ ਹਾਂਜੀ। ਕਰ ਧੂਪ ਵਗੈਰਾ ਮੱਥਾ ਟੇਕ ਦਿਆਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਹੇ ਪਰਮਾਤਮਾ। ਮਤਲਬ ਵਧੀਆ ਚੱਲਦੀਆਂ ਰਹਿਣ ਜਿਦਾ ਹਨਾ।
ਹਾਂਜੀ
ਹਾਂਜੀ ਵਧੀਆ ਚੱਲਦੀਆਂ ਰਹਿਣ, ਠੀਕ- ਠਾਕ ਰਹਿਣ ਜਿੱਦਾਂ, ਮਤਲਬ ਕੋਈ ਪ੍ਰੋਬਲਮ ਨਾ ਹੋਵੇ ਇਹਨਾਂ ਵਿੱਚ। ਹਾਂਜੀ, ਮੈਨੂੰ ਦੱਸ ਦਿਓ ਜ਼ਰਾ।
ਹੂੰ, ਵਿਸਾਖੀ ਵੀ ਮਨਾਂਦੇ ਹੋ ਤੁਸੀਂ।
ਹੂੰ, ਹਾਂਜੀ ਚੱਲ ਵੀ ਸੈਲੀਬ੍ਰੇਸ਼ਨ ਹੋਈ ਜਾਂਦੀ ਮਾੜੀ ਮੋਟੀ, ਚਲੋ ਬੱਚਿਆਂ ਨੂੰ ਹੁੰਦਾ ਹੱਜ ਬਸਾ ਕੀ ਆ ਬਾਹਰ ਦੁਕਾਨਾਂ ਲੱਗੀਆਂ, ਮੈਂ ਕਿਹਾ ਚਲੋ ਕੁਛ ਲੈ ਆਓ ਖਾਣ ਨੂੰ ਨਾ। ਜਿੱਦਾਂ ਵਿਸਾਖੀ ਦਾ ਮੇਲਾ ਲੱਗਦਾ ਸਾਡੇ ਬਹੁਤ ਭਾਰਾ ਇੱਥੇ, ਹਾਂਜੀ। ਸਾਡੇ ਇੱਥੇ ਆਹ ਕਰਤਾਰਪੁਰ ਗੁਰਦੁਆਰਾ ਬਹੁਤ ਵੱਡਾ, ਇੱਥੇ ਵਿਸਾਖੀ ਦਾ ਮੇਲਾ ਲੱਗਦਾ ਦਸ ਦਿਨ ਲਗਾਤਾਰ ਮੇਲਾ ਚੱਲਦਾ ਇਹ ਵਾਲਾ। ਕਾਫ਼ੀ ਝੂਲੇ ਝਾਲੇ ਲਗਾਂਦੇ ਨੇ ਇੱਥੇ, ਕਾਫੀ ਹਾਂਜੀ ਕਾਫੀ ਦੂਰੋਂ- ਦੂਰੋਂ ਲੋਕ ਜਾਂਦੇ ਨੇ, ਹਾਂਜੀ ਮੇਲਾ ਦੇਖਣ ਵਾਸਤੇ। ਅੱਜ- ਕੱਲ੍ਹ ਰਿਸ਼ਤੇਦਾਰ ਸਪੈਸ਼ਲ ਮੇਲੇ ਤੇ ਆਂਦੇ ਐ, ਹਾਂਜੀ ਮੇਲਾ ਦੀ। ਨਵਾਂ ਜਾ ਕੁਛ ਹਨਾ, ਕਾਫੀ ਝੂਲੇ ਵਗੈਰਾ। ਖਾਣ- ਪੀਣ ਦੀਆਂ ਚੀਜ਼ਾਂ, ਘੁੰਮਣਾ ਫਿਰਨਾ, ਸ਼ੋਪਿੰਗ ਵਗੈਰਾ ਕਰਦੇ ਨੇ ਕਾਫ਼ੀ ਮਤਲਬ। ਸਸਤਾ-ਸਸਤਾ ਸਮਾਨ ਵੀ ਲੱਗਾ ਹੁੰਦਾ ਐ, ਕਾਫੀ ਬਰਤਨ ਵਗੈਰਾ, ਭਾਂਡੇ ਵਗੈਰਾ ਕਾ ਬਾਜ਼ਾਰ ਬਜ਼ੂਰ ਸਭ ਸੱਜਿਆ ਹੁੰਦਾ ਵਿਸਾਖੀ ਤੇ, ਹਾਂਜੀ। ਹਾਂਜੀ-ਹਾਂਜੀ। ਹਾਂਜੀ, ਦੀਵਾਲੀ ਤੇ ਤਾਂ ਕਰਦੇ ਨੇ, ਹਾਂਜੀ ਬਹੁਤ
ਕਹਿੰਦੇ ਆ ਵੀ ਝਾੜੂ ਵੀ ਜ਼ਰੂਰ ਲਿਜਾਣਾ ਐ।
ਹਾਂਜੀ-ਹਾਂਜੀ।
ਨਮਕ ਖਰੀਦਦੇ ਐ, ਝਾੜੂ ਖਰੀਦਦੇ ਐ।
ਨਮਕ ਹੋ ਗਿਆ, ਝਾੜੂ ਹੋ ਗਿਆ, ਧਨੀਆ ਹੋ ਗਿਆ, ਸੁੱਕਾ ਧਨੀਆ ਜਿਹੜਾ ਹੁੰਦਾ। ਉਹ ਵੀ ਲੈ ਕੇ ਆਂਦੇ ਨੇ, ਹਾਂਜੀ ਸੁੱਕਾ ਧਨੀਆ, ਇਹ ਚੀਜ਼ਾਂ ਕਾਫ਼ੀ ਲੈ ਕੇ ਆਂਦੇ ਨੇ। ਚਲੋ ਆਪਣੇ ਰੀਤ ਰਿਵਾਜ ਬਣੇ ਐ, ਜੋ ਸਾਡੇ ਵੱਡੇ ਕਰਦੇ ਆ, ਅਸੀਂ ਕਰਦੇ ਪਏ ਆਂ ਅੱਗੋਂ ਨਾ। ਤਿਉਹਾਰਾਂ ਤੇ ਕਿ ਘਰ ਚ ਸੁੱਖ ਸ਼ਾਂਤੀ ਰਵੇ।
ਨਾਲੇ ਚਲੋ ਬਰਕਤ ਹੀ ਇਹਨਾਂ ਗੱਲਾਂ ਵਿਚ ਆ, ਜੋ ਵੱਡਿਆਂ ਦਾ ਕਹਿਣਾ ਆਖੇ ਮਨ ਲੱਗਦੇ ਐ ਹਨਾ। ਨਹੀਂ ਮੋੜਦੇ ਬਰਕਤ ਵੀ ਉੱਥੇ ਈ ਐ, ਜੇ ਆਪਾਂ ਕਹੀਏ ਲੈ ਵੀ ਓਦਾਂ ਹੀ ਕਹਿ ਗਏ ਆ, ਓਦਾਂ ਈ ਕਰਦੇ ਆ ਨਹੀਂ ਅਸੀਂ ਕੁਛ ਕਰਨਾ, ਫਿਰ ਨਹੀਂ ਉਹ ਗੱਲ ਨਹੀਂ ਬਣਦੀ ਹੈਗੀ, ਫੇਰ ਅੱਗੋਂ ਬੱ
ਆਹ ਕਰੋ, ਪਰ ਕਰਨਾ ਕੀ ਐ। ਚਾਹੀਦਾ ਹੈ, ਹਾਂਜੀ ਆਪਾਂ ਬੱਚਿਆਂ ਨੂੰ ਵੀ ਅਗਾਂਹ ਸਿਖਾਣਾ ਚਾਹੀਦਾ, ਮਤਲਬ ਅਸੀਂ ਸ਼ੁਰੂ ਕਰੀਏ ਕਰਦੇ ਆਂਨੇ ਹਾਂ, ਤੇ ਤੁਸੀਂ ਚਲੋ ਇੱਥੋਂ ਵੀ ਨੇ ਬਾਹਰ ਨੇ ਕਿਤੇ ਵੀ ਨੇ, ਕਿ ਚਲੋ ਕਰਨਾ ਚਾਹੀਦਾ ਨਾ, ਬੱਚਿਆਂ ਕੋ ਕਰਵਾਣਾ ਚਾਹੀਦਾ। ਫੇਰ ਈ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਪਤਾ ਲੱਗੇਗਾ।
ਹਾਂਜੀ-ਹਾਂਜੀ।
ਹਾਂਜੀ।
ਹਾਂਜੀ, ਹੋਰ ਤਿਉਹਾਰ ਤੇ ਸਾਰੇ ਹੀ ਬਹੁਤ
ਹਾਂਜੀ-ਹਾਂਜੀ-ਹਾਂਜੀ, ਸਾਰੇ ਵਧੀਆ ਨੇ ਤਿਉਹਾਰ ਤੇ ਸਾਰੇ।
ਮਨਾਣੇ ਵੀ ਚਾਹੀਦੇ ਐ, ਖੁਸ਼ੀਆਂ ਹੀ ਤਿਉਹਾਰਾਂ ਨਾਲ ਐ।
ਹਾਂਜੀ-ਹਾਂਜੀ।
ਇੱਕ ਨਾ ਵੱਖਰਾ ਹੁੰਦਾ ਐ ਨਜ਼ਾਰਾ। ਉਡੀਕ ਹੁੰਦੀ ਐ ਵੀ ਹਾਂ ਵੀ, ਹੁਣ ਆਹ ਤਿਉਹਾਰ ਆਣਾ। ਹੁਣ ਰੱਖੜੀ ਆਣ ਵਾਲੀ ਏ, ਉਡੀਕ ਐ ਵੀ ਇੰਨੀ ਤਰੀਕ ਦੀ ਰੱਖੜੀ ਏ, ਤੇ ਏਦਾਂ। ਨਹੀਂ ਆਹ ਕਰਾਂਗੇ, ਉਹ ਕਰਾਂਗੇ ਤਿਆਰੀਆਂ ਕਰਦੇ ਆਂ ਆਪਾਂ, ਥੋੜ੍ਹੇ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨਾ। ਵੀ ਵੇਖੀ ਦਾ ਸੀ, ਏਦਾਂ ਕਰਨਾ ਆ, ਏਦਾਂ ਕਰਨਾ ਏ।
ਸਸ ਰੀ ਅਕਾਲ।
ਸਸ ਰੀ ਕਾਲ।